ਹੈਲੋ
ਹਾਂਜੀ ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਹਾਂ ਜ ਕੀ ਹਾਲ ਚਾਲ ਤੁਹਾਡੇ, ਬਸ ਵਧੀਆ, ਠੀਕ ਏ ਤੁਸੀ ਸੁਨਾੳ ਠੀਕ ਹੋ। ਵਧੀਆ ਜੀ
ਘਰ ਪਰਿਵਾਰ ਸਾਰੇ ਠੀਕ ਨੇ
ਬਸ ਵਧੀਆ ਸਾਰੇ ਠੀਕ ਨਹੀਂ ਮੈਂ ਬਸ ਉਹੀ ਬੱਚਿਆਂ ਨਾਲ ਗੱਲ ਕਰਦੀ ਪਈ ਸੀ ਮੈਂ ਕਿਹਾ ਅੱਜ ਕੱਲ੍ਹ ਜੇਮੋਬਾਇਲ ਫੋਨ ਦਾ ਕਿੰਨਾ ਯੂਜ ਕਰਨ ਲੱਗ ਗਿਆਏ ਨਾ
ਮੈਂ ਵੀ ਇਹੀ ਸੋਚਦੀਹੀ ਸੀ, ਮੈਂ ਕਿਹਾ ਤੁਹਾਡੇ ਨਾਲ ਗੱਲ ਕਰਾਂ ਕਿ ਤੁਹਾਡੇ ਬੱਚੇ ਵੀ ਫੋਨ ਇਨਾ ਚਲਾਉਂਦੇ ਨੇ ਕਿ ਮੇਰੇ ਚਲਾਉਂਦੇ ਨੇ।
ਪੇਰੈਂਟਸ ਸੀ ਇਸ ਕਰਕੇ
ਮੈਂ ਬੜੇ ਪਰੇਸ਼ਾਨ ਹ ਇਸ ਕੁਛ ਨਾ ਕੁਛ ਕਿਆ ਵੀ ਨ ਲੱਗਦਾ ਕਿ ਮੋਬਾਇਲ ਬਿਨਾਂ ਰੈ ਹੀ ਨੀ ਸਕਦੇ ਪੰਜ ਦ ਮੈਨੂੰ ਲੰਗਣਗੇ ਫੇਰ ਮੋਬਾਇਲ ਦੇ ਦੋ ਪੰਜ ਦ ਹੁਣ ਉੱਠ ਗਿਆ ਫੇਰ ਮੋਬਾਇਲ ਜਦੋ ਬਸ ਇਹ ਮੋਬਾਈਲ ਇਨਾ ਦੇ ਕੁਛ ਨੀ ਹੈ ਕ ਕਹੋ ਨਾ ਟੀ ਵੀ ਦੇਖੋ ਨਾ ਟੀ ਵੀ ਨੀ ਮੋਬਾਈਲ ਦੇ ਮੈਂ ਤਾਂ ਬਰੀਸ਼
ਹਮ ਨਹੀਂ ਹੋਤਾ ਹੈ
ਪਰੇਸ਼ਾਨ ਕੀ ਹੋਈ ਪਈ ਇਹਨਾਂ ਗੱਲਾਂ ਤੋਂ ਤਾਂ ਸਾਰਾ ਦਿਨ ਹੋਈ ਦੇਖਦੇ ਰਹਿੰਦੇ ਨੇ ਕਿਸ ਤਰ੍ਹਾਂ ਦੇ ਨਾ ਇਹਨਾਂ ਨੂੰ ਕੋਈ ਆਮ ਦਾ ਪਤਾ ਨਾ ਕੋਈ ਕੁਛ ਪਤਾ ਹੈ ਕਿ ਕੋਈ ਆਇਆ ਕੋਈ ਗਿਆ ਕਿਸੇ ਨੂੰ ਬੁਲਾਉਣਾ ਕਿਸੇ ਹ
ਸਹੀ ਗੱਲ ਹੈ ਵੀੀਲਾਸ ਕਰੋਲ ਕਰਦੇ ਰਹਿਣ ਬੈਠ ਕੇ ਅੱਜ ਕੱਲ੍ਹ ਕਈ ਬੱਚੇ ਕਿੰਨੇ ਕਈ ਬੱਚੇ ਤਾਂ ਬੜੇ ਸਿਆਣੇ ਹੈ ਉਹ ਮਤਲਬ ਮੋਬਾਇਲ ਨਾਲ ਪੜ੍ਹ ਵੀ ਲੈਂਦੇ ਨੇ ਤੁਸੀਂ ਦੇਖਿਆ ਹੋ ਅੱਜ ਕੱਲ੍ਹ ਤਾਂ ਔਨਲਾਈਨ ਕਲਾਸਿਸ ਵੀ ਲੈ ਸਕਦੇ ਹ
ਅੱਜ ਕੱਲ ਤਾਂ ਸ਼ਹਿਦ ਚਲੋ ਹੋ ਗਏ ਨੇ ਕਿਉਂ ਕਿਉਂਕਿ ਬੱਚਿਆਂ ਦੀ ਪੜ੍ਹਾਈ ਸੌਖੀ ਹੋ ਗਈਏ ਜਿਵੇਂ ਕਈ ਵਾਰ ਆਪਾਂ ਨੂੰ ਵੀ ਕੁੱਝ ਸਮਝ ਨੀ ਆਉਂਦਾ ਉਹ ਵੀ ਫਟਾਫਟ ਕੱਟ ਲੈਂਦੇ ਆ ਮੋਬਾਇਲ ਤੇ ਚੱਲ ਫੋਟੋ ਖ ਕੀਤਾ ਚਲੋ ਆ ਗਿਆ ਫਟਾਫਟ ਆਪਾਂ ਵੀ ਲੈਂਦੇ ਹੋ ਸੌਖਾ ਹੋ ਜਾਂਦਾ ਬੱਚੇ ਨੂੰ ਸਮਝਾਣਾ ਕੋਈ ਕੋਈ ਅਕਸ਼ੇ ਦਾ ਮੀਨਿੰਗ ਦੱਸਦਾਈ ਆਪ
ਤੇ ਕਈ ਵਾਰ ਕੁਛ ਨਹੀਂ ਪਤਾ ਲੱਗਦਾ ਸਹੀ ਗੱਲ ਹੈ
ਪਹਿਲੇ ਤਾਂ ਚਲੋ ਇਹ ਕਿੱਥੇ ਹੁੰਦਾ ਸੀਗਾ ਪਹਿਲੇ ਬੋ ਜਾਂ ਕਿਸੇ ਤੋਂ ਪੁੱਛੋ ਕਰੋ ਬੜੋ ਹੁਣ ਤਾਂ ਅੱਜ ਕੱਲ ਸਭ ਨੂੰ ਪਤਾ ਚਲੋ ਜੀ ਕਿੱਥੋਂ ਕੱਢ ਲਿਆ ਜਿੱਥੋਂ ਮਰਜੀੀ ਫਟਾਫਟ ਕੱਢ ਕੇ ਦੱਸ ਤ ਇਹਵੇ ਮਗਰ ਇਹ ਨਾ ਮਗ ਜਿਹੜੇ ਵੀਡੀਓ ਦੇਖ ਨੇ ਜਾਂਏ ਹੋਰ ਚੀਜ਼ਾਂ ਦੇਖਦੇ ਨੇ ਉਹਨਾਂ ਤੋਂ ਬੜੇ ਪਰੇਸ਼ਾਨ ਹੋ ਚਈਦਾ ਹੈ ਕਿ ਚਲੋ ਪੜ੍ਹਾਈ ਲਈ ਮਗਰ ਉਹ ਕਹਿੰਦੇ ਨੇੀ ਸੀ ਇਹ ਵੀ ਦੇਖ ਰਹੇ ਨੇ
ਫੇਿਰ ਬੱਚਾ ਕੀ ਹੁੰਦਾ ਅੱਜ ਕੱਲ੍ਹ ਬੱਚੇ ਦਾ ਪਤਾ ਕੀ ਆ ਇੱਕ ਤਾਂ ਸਕੂਲ ਦਾ ਕੰਮ ਵੀ ਫੋਨ ਚ ਆਉਣ ਲੱਗ ਗਿਆਿਆ ਗੇਮ ਘਰ ਇਕੱਲੇ ਬਹਿ ਵੀ ਜੜੀਏ ਬੱਚੇ ਅੱਜ ਕੱਲ੍ਹ ਦੇ ਦੁਪਹਿਰੇ ਅਸੀਂ ਹੀ ਕਹਿੰਦੇ ਹਾਂ ਕਿੱਥੇ ਜਾਣਾ ਇੰਨੀ ਗਰਮੀ ਵਿੱਚ
ਹਾਂ ਇਹ ਤਾਂ ਹੈ ਹਮ ਮਗਰ ਸ਼ਾਮ ਵੇਲੇ ਵੀ ਨਹੀਂੀ ਖੇਲਦੇ ਹੁੰਦਾ ਉਹਨਾ ਨੂੰ ਬਸ ਇਹ ਹੁੰਦਾ ਥੱਕ ਗ ਥੱਕ ਕੇ ਗਰਮੀ ਦਾਮੀ ਅੰਦਰ ਬਹਿ ਮੋਬਾਇਲ ਲੈ ਲਈਏ ਬਸ ਇਹ
ਉਹਨਾਂ ਨੂੰ ਇਹ ਕਹਿੰਦਾ ਬਸ ਏ ਸੀ ਚੱਲਦਾ ਪਿਆ ਅੰਦਰ ਬਹਿ ਜਾਓ ਮੌਬਾਈਲ ਚਲਾ ਲਓ ਪਰ ਇਹ ਨੀ ਪਤਾ ਅਸੀਂ ਬਾਹਰ ਜਾਵਾਂਗੇ ਵੇਖਾਂ ਇੱਥੇ ਜਾਵਾਂਗੇ ਦੇਖਾਂਗੇ
ਪਹਿਲਾਂ ਆਪਾਂ ਕਿੰਨੀਆਂ ਖੇਲਾਂ ਖੇਲਦੇ ਹੁੰਦੇ ਸੀਗੇ ਕਿ ਕਿੰਨੀਆਂ ਆਪਣੇ ਟਾਈਮ ਗੇਮਾਂ ਹੁੰਦੀਆਂ ਸਟੈਪੂ ਖੇਲ ਲਿਆ ਗੀਟੇ ਖੇਲ ਲਏ ਬੰ ਜਿਵੇਂ ਖੇਲਦੇ ਹੈ ਬੋਲੜ ਵਗੈਰਾ ਚਲੋ ਜੀ ਤੇ ਓਕੇਸ਼ੀ ਖੇਲੀ ਹੈਂ ਇੰਨਾ ਕੁਛ ਹੁੰਦਾ ਸੀ ਪੀ ਵਗੈਰਾਦਾ ਬੱਚਿਆਂ ਨੂੰ ਪਤਾ ਹੀ ਨਹੀਂੀ ਕੁਛ ਡ ਦਾ ਹੀ ਨੀ ਪਤਾ ਇਹਨਾਂ ਨੂੰ ਕੀ ਹੁੰਦਾ
ਅੱਜ ਕੱਲ੍ਹ ਬੱਚੇ ਪਤਾ ਕੀ ਹੈ ਮੋਬਾਇਲ ਹੋ ਗਏ ਨੇ ਸਭਨਾਂ ਦੇ ਕੋਲ ਆਪਦੇ ਆਪਦੇ ਪਰਸ ਨਾਲ ਮੋਬਾਈਲ ਨੇ ਉਹ ਕੀ ਕਰਦੇ ਨੇ ਮੋਬਾਇਲ ਵਿੱਚ ਹੀ ਗੇਮ ਅ ਲੂਡੋ ਹੋ ਗਈ ਪਹਿਲਾਂ ਆਪਾਂ ਲੂਡੋ ਕਿਵੇਂ ਡਹਿ ਕੇ ਖੇਲਦੇ ਸੀ ਸਾਰੇ ਜਣੇ ਹੁਣ ਬੱਚੇ ਕੀ ਕਰਦੇ ਨੇ ਔਨਲਾਈਨ ਖੇਲਣ
ਉਹਰ ਮ ਨ ਉਹ ਮਜ਼ਾ ਕੋਈ ਹੈ ਜੋ ਆਪਣਾ ਆਪਣਾ ਖੇਲਣਾ ਕਰਨਾ
ਪਰ ਉਹੀ ਹੈ ਨਾ ਬੱਚਿਆਂ ਨੂੰ ਸਮਝਾਉਣਾ ਪਏਗਾ ਨਾ ਇਸ ਲਈ ਕੀ ਮੌ ਲ ਦਾ ਇਨਾ ਯੂਜ ਨਾ ਕਰਕੇ ਉਹਦਾ ਤੁਸੀਂ ਮਿਸਯੂਜ ਨਾ ਕਰੋ ਯ ਯੂਜ ਕਰੋ ਜਿਹਦੇ ਚ ਤੁਹਾਨੂੰ ਬੈਨੀਫਿਟ ਵੀ ਹੋਏ ਕੋਈ
ਹਮ ਉਹ ਤਾਂ ਹੈ ਹੀ ਹੈ ਸਮਧ ਮਗਰ ਸਮਧ ਨ ਕਿੰਨਾ ਕੁ ਸਮਝਾਏਗਾ ਇੱਕ ਤਾਂ ਅੱਜ ਕੱਲ ਕੰਮੁੰ ਸਾਰੇ ਮੋਬਾਇਲਾਂ ਆਣ ਲੱ ਪੇ ਨੇ ਪਰੇਸ਼ਾਨ ਹੋ ਗਆਂ ਸੀ ਦੀ ਅੱਜ ਕੱਲ ਤਾਂ ਟੈਨਸ਼ਨ ਨਹੀਂ ਰਹਿੰਦੀ ਹੈ ਕਿਤੇ ਕੰਮ ਤਾਂ ਨਹੀਂੀ ਆ ਗਿਆ ਕੋਈ ਛੁੱਟੀ ਦਾ ਤਾਂ ਨੀ ਆ ਗਿਆ ਕੁਛ ਤਾਂ ਨੀ ਆ ਗਿਆ ਉਹੀ ਦੇਖਣੇ ਪੈਂਦਾ ਸਾਰਾ ਦਿਨ ਉਹ ਬੱਚੇ ਕਹਿਣਗੇ ਅਸੀਂ ਆਪਣਾ ਕੰਮ ਦੇਖ ਰਹੇ ਹਾਂ ਅਸੀਂ ਆਪਣਾ ਕੰਮ ਕਰ ਰਹੇ ਹਾਂ
ਸਹੀ ਗੱਲ ਹੈ ਪਰ ਲੇਕਿਨ ਇਹ ਨਾ ਕਿ ਬੱਚਿਆਂ ਨੂੰ ਦੱਸ ਦੱਸਾਂਗੇ ਆਪਾਂ ਮਿਲ ਕੇ ਦੇਖੋ ਤੁਸੀਂ ਦੱਸੋ ਕਿ ਮੈਂ ਦੱਸਾਂਗੀ ਤਾਂ ਪਤਾ ਲੱਗਦਾ ਬੱਚਿਆਂ ਨੂੰ ਆਪ ਸ ਚ ਕਿ ਬਈ ਨਹੀਂ ਮੋਬਾਇਲ ਦਾ ਅਸੀਂ ਸਹੀ ਤਰੀਕੇ ਨਾਲ ਯੂਜ ਕਰੀਏ ਤਾਂ ਅ ਆਪਾਂ ਪੜ੍ਹਾਈ ਵੀ
ਹ ਨਾ ਪਤਾ ਕਿ ਮਬਾਇਲ ਉਹਨਾਂ ਦੀ ਨਾ ਫਿਜੀਕਲ ਗਰੋਥਦਾ ਹੁੰਦੀ ਮੈਂਟਲੀ ਵੀ ਸੋ ਕਹਿੰਦੇ ਨੁਕਸਾਨ ਦਿੰਦਾ ਅ ਬੱਚਿਆਂ ਨੂੰ ਵੱਡਿਆਂ ਨੂੰ ਇਹਦੀਆਂ ਜਿਹੜੀਆਂ ਹਨਾਨੀ ਘਰ ਕਿੰਨਾ ਜਿਹੀਆਂ ਹੁੰਦੀਆਂ ਰਰੇਂਜ ਹੁੰ ਉਹ ਨੁਕਸਾਨ ਨੁਕਸਾਨ ਦਿੰਦੇ ਬਹੁਤ ਤੇ ਉਹੀ ਹੈ ਨਾ ਵੈਸੇ ਵੀ ਗਰਮ ਕਿੰਨੇ ਹੋ ਜਾਂਦੇ ਫੋਨ ਅੱਜ ਕੱਲ ਦੇਖੋ ਡਰ ਹੀ ਲੱਗਦਾ ਸੀ ਕਿ ਜਿਹੜਾ ਉਹ ਦੇਖ ਕਿਦਾ ਕੀ ਆਫੋਨ ਹੋ ਗਿਆ ਹੋ ਗਿਆ
ਉਹ ਕਈ ਕਿੰਨੇ ਦਿਖਾਦੇ ਹੈ ਇਹ ਮੋਬਾਈਲ ਚਾਰਜ ਇਕ ਲਾੱਖ ਕਿ ਬੱਚਾ ਚਲਾਉਂਦਾ ਪਿਆ ਹੁੰਦਾ ਤਾਂ ਬਲਾਸਟ ਕਰ ਜਾਂਦਾ ਹੈ
ਫੇਿਰ ਉਹਹੀ ਬਾਰ ਵਾਰ ਫੋਨ ਕਰ ਜਾਓ ਚਚ ਕਰੋ ਇਹ ਕਰੋ ਫੇਰੋ ਇਹ ਗਰਮ ਕਿੰਨਾ ਹੋ ਜਾਂਦਾ ਫੋਨ ਆ
ਅਗ ਕੋ ਇਹ ਵੀ ਇਹ ਵੀ ਬੈਨੀਫਿਟ ਹੋ ਗਿਆ ਨਾ ਹੋਣ ਦਾ ਸਾਨੂੰ ਕਿ ਬੱਚਾ ਕਿਥਤੇ ਬਾਹਰ ਗਿਆ ਬੱਚੇ ਦੇ ਕੋਲ ਮੋਬਾਇਲ ਹੈ
ਹਾਂ ਇਹ ਤਾਂ ਹੈ ਟੈਸ਼ਨ ਨੀ ਹੁੰਦੀ ਥੋੜੀ ਟੈਸ਼ਨ ਨੀ ਹੁੰਦੀ ਕਿ ਹਾਏ ਚਲੋ ਫੋਨ ਕਰਕੇੇ ਬੱਚਾ ਵੀ ਦੱਸ ਸਕਦਾ ਮੈਂ ਇਥੇ ਹਾਂ ਆ ਅ
ਹਾਂ ਚਲੋ ਫਰੈਂਡ ਦਾ ਨੰਬਰ ਹੈ ਉਹਦਾ ਅਸੀਂ ਕਾਲ ਕਰ ਸਕਦੇ ਹਾਂਦੇ ਫਰੈਂਡ ਦੇ ਨੰਬਰ
ਹਾਂ ਥੱਲਲੇ ਦਾ ਜਿ ਪਾ ਜਾਂਦਾ ਸੀ ਪਤਾ ਹੀ ਨਹੀਂੀ ਸੀ ਲੱਗਦਾ ਕਿੰਨੇ ਕਿੰਨੇ ਨੂੰ ਇਹ ਸਮਝ ਨਹੀਂ ਸੀ ਹੈਕ ਤਾਂ ਇਹ ਤਾਂ ਬੜ ਹੈਗਾ
ਇਹ ਵੀ ਸੁੱਕ ਹੋ ਗਿਆ ਨਾ ਕਿ ਅੱਜ ਅੇ ਕਈ ਲੋਕ ਹੁੰਦੇ ਆਪਦੀ ਕੰਟਰੀ ਚ ਬਾਹਰ ਚਲੇ ਜਾਂਦੇ ਨੇ ਪਹਿਲਾਂ ਤਾਂ ਆਪਾਂ
ਹਾਂ ਨਾਲੇਡੀਓ ਕਾਲ ਤੇ ਬਤਾ ਲੱਗ ਜਾਂਦਾ ਬਾ ਕੀ ਕਰ ਰਿਹਾ ਬਾਹਰ ਅੰਦਰ ਕੀ ਕਰ ਰਿਹਾ ਕਿੱਥੇ ਵ ਕਿੱਥੇ ਨਹੀਂ ਇਹ ਵੀ ਸਮਝ ਆ ਜਾਂਦੀ ਹੈ ਤਾਂ ਹੈ ਨਾਲ ਬੱਚੇ ਨੂੰ ਉਹ ਕੋਈ ਕਿਤੇ ਹੁੰਦਾ ਹੈ ਚਲੋ ਇਹ ਸਮਝ ਆ ਜਾਂਦੀ ਹੈ ਫਟਾਫਟ ਫੋਨ ਤੇ ਕਿਸੇ ਨੂੰ ਕਰ ਸਕਦੇ ਆ ਨਾ ਹਾਂ ਵੀ ਮੈਂ ਇੱਥੇ ਆ। ਇੱਥੇ ਆ ਕੋਈ ਵੀ ਲੋੜ ਪੈ ਜਾਂਦੀ ਹੈ ਕਿਸੇ ਚੀਜ਼ ਦੀ ਹੂੰ
ਜਿਵੇਂ ਅਸੀਂ ਕੁਛ ਬਣਨਾ ਏ ਕਈ ਵਾਰ ਹੁੰਦਾ ਸਾਨੂੰ ਪਹਿਲਾਂ ਆਪਾਂ ਟੀਵੀ ਵਿੱਚ ਵੇਖਦੇ ਸੀ ਕਿ ਬਣਾਨਾ ਕਿ ਅੱਜ ਕੱਲ ਤਾਂ ਯੂਟਿਊਬ ਤੋਂ ਸਰਚ ਮਾਰੋ ਵੀ ਬਣਾ ਲਓ ਤੁਸੀਂ
ਹਾਂ ਹਾਂ ਇਹ ਤਾਂ ਹੈ ਅੱਜ ਕੱਲ ਤਾਂ ਜੋ ਮਰਜੀ ਬਣਾ ਲੋ ਜੋ ਕਹਿੰਦੇ ਨੇ ਨਾ ਕਿ ਕੁਛ ਵੀ ਬਣਾ ਲੋ ਖਲਗੇ ਹਾਂ ਪਹਿਲੇ ਤਾਂਦਾ ਨ ਸੀ ਮੈਂ ਦੇਖਾ ਦੇਖੀ ਦੇਖ ਕੇ ਫੋਨ ਤੇ ਹੀ ਕਿੰਨਾ ਕੁਛ ਸਿੱਖਦੀ ਆ ਹੁਣ ਵਛਖ ਲੈ ਕੇ ਕੁਛ ਨਾ ਕੁਛ ਨਵਾਂ
ਅੱਜ ਕਲ ਤਾਂ ਕਿੰਨੀ ਮਤਲਬ ਤੁਸੀਂ ਨਹੀਂ ਨਹੀਂ ਰੇਸੇਪੀ ਦੇਖ ਕੇ ਬਾਹਰ ਦੀ ਰੈਸਪੀਆਂ ਵੀ ਆਪਾਂ ਵੇਖ ਕੇ ਬਣਾ ਲੈਂਦੇ ਹਾਂ ਕਈ ਵਾਰ ਘਰ ਵਿੱਚ
ਹੂੰ ਹੈ ਹੀ ਹੈ ਹਾਂ ਉਹੀ ਹੈ ਨਾ ਫਾਇਦੇ ਹੈਗੇ ਤੇ ਨੁਕਸਾਨ ਹੀ ਨੇ ਨਾ
ਤੇ ਆਪ ਦੇ ਉੱਪਰ ਵੀ ਡਿਪੈਂਡ ਕਰਦਾ ਆਪਾਂ ਇਹਦਾ ਯੂਜ ਕਰਦੇ ਹਾਂ ਕਿ ਮਿਸਯੂਜ ਕਰਦੇ ਹਾਂ।
ਮਗਰ ਅੱਜ ਕਲ ਜਿਹੜਾ ਇੰਟਰਨੈਟ ਨੇ ਇੰਟਰਨੈੱਟ ਬਿਨਾ ਸਰਦਾ ਵੀ ਨੀ ਨੁਕਸਾਨ ਵੀ ਹੁੰਦੇ ਇੰਨੇ ਹੋ ਗਏ ਇੰਟਰਨੈਟ ਦੇ ਤੇ ਜੇ ਚੱਲੇ ਤਾਂ ਆਪਾਂ ਨੂੰ ਕਿੰਨਾ ਔਖਾ ਹੋ ਜਾਂਦਾ ਹਾਏ ਅਸੀ ਬੋਰ ਹੋ ਗੲਏ ਦਿੱਲੀ ਪਾ ਲੱਕ ਦਾਈਨੀ ਪਾਸ
ਵੀ ਹੋ ਜਾਂਦੇ ਆ ਆਪਾਂ ਵੱਡੇ ਵੀ ਹੋਈ ਜਾਂਦੇ ਆ ਦੇਖੋ ਸਾਡਾ ਮੋਬਾਇਲ ਅਗਰ ਥੋੜ੍ਹੀ ਦੇਰ ਵੀ ਖ਼ਰਾਬ ਹੋ ਜੇ ਤਾਂ ਸਾਨੂੰ ਕੀ ਇਵੇਂ ਲੱਗਦਾ ਪਤਾ ਨੀ ਕੀ ਹੋ ਗਿਆ।
ਨਹੀਂ ਤਾਂ ਅੱਜ ਕੱਲ ਵੈਸੇ ਹੀ ਅੱਜ ਕੱਲ ਇੱਕ ਮੋਬਾਇਲਾਂ ਤੇ ਦੇਖ ਦੇ ਇਹ ਵੀ ਲੈ ਲਾ ਤੇ ਉਹ ਵੀ ਲੈ ਲਾ ਇਹ ਵੀ ਕਰਨਾ ਉਹ ਵੀ ਕਰਨਾ
ਸਹੀ ਗੱਲ ਹ
ਫੇਰ ਉਹਨੇ ਕਿਹਾ ਹੋਣਾ ਆਏ ਸਸਤਾ ਵੀ ਉਹ ਵੀ ਫ ਚਲੀਏ
ਸਹੀ ਗੱਲ ਆਹੋ ਪਰ ਬੱਚਿਆਂ ਨੂੰ ਉਹ ਹੁੰਦੇ ਨਾ ਬੱਚੇ, ਬ ਨੂੰ ਥੋੜ੍ਹਾ ਚਲੋ ਇਹ ਹੈ ਕਿ ਅਸੀਂ ਦੱਸ ਸਕਦੇ ਹੈ, ਆ ਕਿ ਬੱਚੇ ਇਹ ਕਿਵੇਂ ਯੂਜ ਵੀ ਯ ਤੁਸੀਂ ਜ਼ਿਆਦਾ ਹੋਗੇ ਤੁਹਾਡੀ ਅੱਖਾਂ ਚ ਵੀ ਇਫੈਕਟ ਪੈਂਦਾ।
ਹਾਂ ਮਗਰ ਇਹ ਨਾ ਅੱਜ ਕੱਲ੍ਹ ਤਾਂ ਬੱਚੇ ਆਪ ਹੀ ਚਲਾ ਲੈਂਨੇ ਨੇ, ਕੋਈ ਚੀਜ਼ ਮੰਗਉਣੀ ਝਟ ਔਡਰ ਕਰ ਨੇ,
ਚਲੋ ਇੱਦਾਂ ਫਾਇਦਾ ਹੋ ਗਿਆ ਨਾ ਥੋੜਾ ਜਿਹਾ ਮਤਲਬ ਕੁਛ,
ਆਪ ਜਦੋਂ ਹਾਂ ਉਹ ਤਾਂ ਚਲੋ ਮੰਗਉਂਦੇ ਆਪਣੀ ਕੋਈ ਚੀਜ਼ ਮੰਗਉਣੀ ਵੈਸੇ ਇਹਨਾਂ ਨੇ ਕੁਛ ਮੰਗਉਣੀ ਪਸਦ ਆ ਗਈ। ਉਹ ਵੀ ਕਹਿਣਗੇ ਅਸੀਂ ਔਡਰ ਕਰਤੀ ਐ ਚਲੋ ਜੀ ਆ ਹੈਲੋ,
ਸਹੀ ਗੱਲ ਹੈ,
ਇਹ ਬੜਾ ਬੱ ਬੱਚਿਆਂ ਨੂੰ ਹੋ ਗਿਆ ਮੇਰੇ, ਉਹ ਨਾ ਇੱਕ ਬੱਚਾ ਆਦਾ ਹੈ, ਐ ਤੇ ਉਹ ਕੀ ਕਰ ਹੈ ਛੋਟਾ ਕਿਹਾ ਹਜੇ ਕੀ, ਛੋਟੀ ਕਲਾਸ ਚ ਹੀ ਐ। ਤੇ ਕੀ ਕਰੇਗਾ ਦੇਖੀਏ, ਮੋਬਾਇਲ ਤੇ ਚੀ ਗੀ ਉਹਨੂੰ ਔਡਰ ਪਾ ਦੇਗਾ, ਕਿਉਂਕਿ ਉਹ ਅਡਰੈਸ ਤਾਂ ਵਿੱਚ ਫਿਲ ਹੁੰਦਾ ਹੀ ਹੈ, ਕਰੇਗਾ ਔਡਰ ਪਾ ਦੇਗਾ ਫੇਰ ਬਾਦ ਜਦੋਂ ਆ ਠੀਕ ਐ ਨਾ ਘਰਦੇ ਨੂੰ ਕਹਿ ਮੇਰੇ ਰ ਹੈ ਜੇ ਪਸੰਦ, ਦਾ ਗਿਆ ਠੀਕ ਐ ਨਾ ਪਸੰਦ ਆਇਆ
ਪਰ ਇੰਨੀ ਵੀ ਬੱਚਿਆਂ ਨੂੰ ਐ, ਇਸ ਚੀਜ਼ ਦੀ ਆਦਤ ਨਹੀਂ ਪਾਉਣੀ ਚਾਹੀਦੀ। ਹੈ ਕੀ ਪਤਾ ਹੈ ਤਾਂ ਥੋੜ੍ਹੀ ਜਿਹੀ ਗਲਤ ਗੱਲ ਵੀ ਹੋ ਨੂੰ ਆਪਾਂ ਰੋਕਾਂਗੇ ਨੀ ਤਾਂ ਉਹਨਾਂ ਨੂੰ ਆ ਬੜੇ ਆਦਤ ਪੈ ਜਾ ਫਿਰ
ਤੇ ਕੋ ਫਾਲਤੂ ਦੀਆਂ ਚੀਜ਼ਾਂ ਹੀ ਤਾਂ ਹੈ ਨਾ ਫਾਲਤੂ ਦੀਆਂ ਚੀਜ਼ਾਂ ਬਹੁਤ ਲੈ ਲੈਂਦੇ ਬੇ ਤੇ ਫੇਰ,
ਸਹੀ ਗੱਲ ਹੈ ਵੀ ਥੋੜ੍ਹਾ ਜਿਹਾ ਬਸ ਇਹੀ ਸਮਝਾਣਾ ਚਾਹੀਦਾ ਕਿ ਮੋਬਾਈਲ ਨੂੰ ਤੁਸੀਂ ਯੂਜ ਕਰੋ ਵਧੀਆ ਤਰੀਕੇ ਨਾਲ,
ਨਾਲੇ ਪਤਾ ਕੀ ਐ ਥੋੜਾ ਜਾ ਗਿਆਨ ਤੇ ਦੇਖਣਾ ਪੈਂਦਾ ਦੇਖਣਾ ਚਾਹੀਦਾ ਕਿ ਬੱਚੇ ਕੀ ਦੇਖ ਰਹੇ ਕੀ ਨਹੀਂ ਕੀ ਕਰ ਰਹੇ ਕੀ ਨਹੀਂ ਇਹ ਵੀ ਧਿਆਨ ਰੱਖਣਾ ਪੈਂਦਾ।
ਨਹੀਂ, ਇਹ ਤਾਂ ਪੂਰਾ ਧਿਆਨ ਰੱਖਣਾ ਪੈਂਦਾ ਅੱਜ ਕੱਲ ਦੇ ਟਾਈਮ ਚ।
ਹਾਂ ਹਾਂ, ਉਹੀ ਐ ਨਾ ਟਾਈਮ ਬੜਾ ਉਹ ਐ ਖ਼ਰਾਬ ਐ ਅੱਜਕਲ ਬੜਾ ਧਿਆਨ ਰੱਖਣਾ ਪੈਂਦਾ
ਸਹੀ ਗੱਲ ਐ।
ਨੁਕਸਾਨ ਵੀ ਨੇ ਕੀ ਕਰ ਸਕਦਾ ਬੰਦਾ।
ਨਹੀਂ ਉਹ ਤਾਂ ਹੈ ਹੀ ਦੇਖੋ ਉਹ ਤਾਂ ਸਾਰੀ ਚੀਜ਼ਾਂ ਦੇ ਇਹੀ ਆ ਤੁਹਾਨੂੰ ਵੀ
ਉਹ ਤਾਂ ਹੈ। ਚਲੋ। ਠੀਕ, ਫਿਰ ਕਰਦੇ ਆ ਬੱਚਿਆਂ ਨਾਲ ਗੱਲ ਜਾਣੇ ਹਾਂ, ਬਾਏ ਜੀ ਬਾਏ।